ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕਿਵੇਂ ਹੋ ਤੁਸੀਂ?
ਬਸ ਬਹੁਤ ਵਧੀਆ ਤੁਸੀਂ ਸੁਣਾਓ?
ਅਸੀ ਅਸੀਂ ਵਧੀਆ। ਹੋਰ ਸੁਣਾਓ ਕੀ ਸੋਚਦੇ ਸੀ ਫਿਰ ਅੱਜ?
ਕੁਛ ਵੀ ਨੀ ਹੁਣ ਉਹੀ ਸੋਚ ਰਹੀ ਸੀ ਰੱਖੜੀ ਆਣ ਵਾਲੀ ਹੈ
ਹਾਂਜੀ।
ਉਹਦ ਹੀ ਸੋਚ ਰਹੀ ਸੀ, ਹੁਣ ਤਾਂ ਸਾਰੇ ਫੈਸਟੀਵਲ ਸ਼ੁਰੂ ਹੋ ਜਾਣੇ ਆ, ਸਾਰੇ ਤਿਉਹਾਰ।
ਹਾਂਜੀ-ਹਾਂਜੀ, ਸਹੀ ਕਿਹਾ ਹਾਂਜੀ-ਹਾਂਜੀ। ਮੈਂ ਵੀ ਸੋਚ ਪੁਛ ਰਹੀ ਸੀ, ਕਿ ਮਤਲਬ ਕੁਛ ਵਧੀਆ ਫੈਸਟੀਵਲ ਆਵੇ, ਫੇਰ ਆਪਾਂ ਕੁੱਛ ਮਨਾਈਏ ਹਨਾ ਐਕਸਾਈਟਮੈਂਟ ਹੁੰਦੀ ਹੈ ਇੱਕ।
ਉਹ ਤੇ ਹੈ, ਫਿਰ ਤਿਵਾਰਾਂ ਦੀ ਤੇ ਰੌਣਕ ਹੀ ਹੋਰ ਹੁੰਦੀ ਐ। ਐਵੇਂ ਤੇ ਮਿਲਣਾ ਜੁਲਣਾ ਹੋ ਨੀ ਪੈਂਂਦਾ, ਅੱਜ-ਕੱਲ ਦੇ ਟਾਈਮ ਤੇ ਏਦਾਂ ਸਾਰੇ ਇਕੱਠੇ ਹੋ ਜਾਂਦੇ ਆ। ਤੇ ਬਾਨੇ।
ਹਾਂਜੀ-ਹਾਂਜੀ, ਸਹੀ ਕਿਹਾ।
ਤੁਹਾਡੇ ਉੱਧਰ ਵੀ ਤੇ ਰੱਖੜੀ ਹੁੰਦੀ ਹੋਣੀ ਐ?
ਹਾਂਜੀ-ਹਾਂਜੀ-ਹਾਂਜੀ ਰੱਖੜੀ ਹੁੰਦੀ ਹੈ, ਜਿਵੇਂ ਹੁਣ ਮਤਲਬ ਮੈਂ ਮਤਲਬ ਅਗਰ ਮਤਲਬ ਮੇਰਾ ਬ੍ਰਦਰ ਕੋਲ ਹੋਵੇ, ਤਾਂ ਠੀਕ ਹੈ ਨਹੀਂ ਤਾਂ ਮਤਲਬ ਉਹ ਜ਼ਿਆਦਾਤਰ ਆਊਟ ਆਫ ਇੰਡੀਆ ਰਹਿੰ ਦਾ ਤਾਂ ਫਿਰ ਮਤਲਬ ਇੱਥੇ ਭੇਜ ਦਿੰਦੇ ਬਾਏ ਪੋਸਟ, ਤੇ ਨਹੀਂ ਤਾਂ ਫੇਰ ਜਦੋਂ ਇੱਥੋਂ ਦਾ ਉਸ ਦਿਨ ਮਿਠਾਈ ਲੈ ਕੇ ਆਓ, ਰੱਖੜੀਆਂ ਲੈ ਕੇ ਆਓ ਉਹ ਲੈ ਖਰੀਦ ਕੇ ਹਨਾ, ਫਿਰ ਗਿਫਟ ਮਿਲਦਾ ਫੇਰ ਖੁਸ਼ੀ ਹੁੰਦੀ ਆ।
ਅੱਛਾ, ਤੇ ਫੇਰ ਹੁਣ ਤੇ ਭਰਾ ਰਹਿ ਨੀ ਰਿਹਾ ਤੇ ਫਿਰ ਐਵੇਂ ਹੀ। ਫਿਰ ਕਿਸੇ ਨੂੰ ਨੀ ਬਣਦੇ ਹੋਰ?
ਨੂੰ ਨੀ ਮੈਂ ਬੰਨਦੀ, ਮਤਲਬ ਇੱਕ ਪਹਿਲੇ ਮੈਂ ਮੇਰੀ ਭੂਆ ਦੇ ਮੁੰਡੇ ਨੂੰ ਬੰਨਦੀ ਦੀ ਹੁੰਦੀ ਸੀ। ਫਿਰ ਮੈਂ ਛੱਡਦਾ ਸੀ, ਹਾਂਜੀ, ਬਾਕੀ। ਹਾਂਜੀ, ਬਾਕੀ ਮੇਰੇ ਹਾਂਜੀ-ਹਾਂਜੀ, ਹਾਂਜੀ, ਬਾਕੀ ਮੇਰੇ ਮਾਮੇ ਦੇ ਮੁੰਡੇ ਨੂੰ ਬੰਨਦੀ ਆ, ਬਟ ਉਹ-ਉਹ ਵੀ ਪੰਜਾਬ ਚ ਹੁੰਦੇ ਨੇ ਫੇਰ ਇਸ ਕਰਕੇ ਬਏ ਪੋ ਸਟੀ ਹੀ ਭੇਜਣੀ ਪੈਂਦੀ ਐ।
ਅੱਛਾ, ਸਾਰੇ ਦੂਰ ਰਹਿੰਦੇ ਨੇ ਨਾ। ਨਹੀਂ ਸਾਡੇ ਤੇ ਇੱਧਰ ਮੇਰੇ ਤੇ ਮਤਲਬ, ਆਪਣੇ ਭਰਾ ਭੈਣ ਨਹੀਂ ਨੇ ਮੇਰੇ ਕਜ਼ਨ ਹੀ ਬ੍ਰਦਰ ਹੈਗੇ ਨੇ। ਲੇਕਿਨ ਸਾਰੇ ਅਸੀਂ ਸਾਰੇ, ਕੋਈ ਏਰੀਏ ਚ ਰਹਿੰਦੇ ਆ, ਮਤਲਬ ਨਾਲ ਹੀ ਨਾਲ ਐ ਮੇਰਾ ਨਾਨਕਾ ਤੇ ਮੇਰਾ ਸਹੁਰਾ ਘਰ। ਇੱਕੋ ਥਾਂ ਤੇ ਐ, ਲੇਕਿਨ ਜਾ ਨਹੀਂ। ਕਿਉਂਕਿ ਮੇਰੇ ਘਰ ਵੀ ਨਨਾਣਾ ਨੇ ਆਣਾ ਹੁੰਦਾ ਐ।
ਹਾਂਜੀ,
ਜਾਂਦੀ ਆ ਫੇਰ ਮੈਂ ਸਵੇਰੇ-ਸਵੇਰੇ ਬੰਨ੍ਹ ਆਂਦੀ ਆ ਜਾ ਕੇ ਰੱਖੜੀ, ਫਿਰ ਕਿਉਂਕਿ ਇਹਨਾਂ ਨਾ ਹਾਂ ਨਨਾਨਾ ਵੀ ਮੇਰੀਆਂ ਦੋ ਹੈਗੀਆਂ ਨੇ ਇੱਥੇ ਕੋਲੇ ਹੀ, ਤੇ ਉਹ ਉਹਨਾਂ ਨੇ ਆ ਜਾਣਾ ਹੁੰਦਾ ਹੈ, ਗਿਆਰਾਂ ਬਾਰਾਂ ਵਜੇ ਤੱਕ ਉਹ ਆ ਜਾਂਦੀਆਂ ਨੇ, ਫਿਰ ਨਾਸ਼ ਤਾ ਦਵੋ ਫੇਰ ਰੋਟੀ ਵੀ ਇੱਥੇ ਖਾਂਦੇ ਨੇ, ਉਹ ਲੋਕ ਰੋਟੀ ਪਾਣੀ ਸਾਰੀ ਬਣਾਓ। ਟਾਈਮ ਵ ਲੱਗ ਜਾਂਦਾ ਅਤੇ ਪੇਕੇ 'ਤੇ ਜਾ ਹੀ ਨੀ ਪਾਦੀਆਂ। ਜਾਂਦੀਆ ਬਸ ਰੱਖੜੀ ਬਣ ਕੇ ਤੇ ਉਸੇ ਵੇਲੇ ਵਾਪਸ,
ਅੱਛਾ-ਅੱਛਾ, ਸਹੀ ਕਿਹਾ ਨਹੀਂ ਮਤਲਬ ਮੇਰਾ ਤਾਂ ਮਤਲਬ ਪਹਿਲੇ ਹੁੰਦਾ ਸੀ, ਕਿ ਮਤਲਬ ਬ੍ਰਦਰ ਕੋਲ ਹੁੰਦਾ ਸੀ, ਤੇ ਬੰਨਦੋ ਹਨਾ ਫੇਰ ਐਕਸਾਈਟਮੈਂਟ ਡਬਲ ਹੁੰਦੀ ਸੀ, ਕਿ ਹੁਣ ਗਿਫਟ ਵੀ ਮਿਲੂ ਹਨਾ, ਤੇ ਹੁਣ-ਹੁਣ ਸਭ ਪੈਸੇ ਪਾ ਦਿੰਦੇ ਆ ਔਨਲਾਈਨ ਫੇਰ,
ਹਾਂਜੀ, ਉਹ ਤੇ ਹੈ ਹੀ ਐ, ਫੇਰ ਏਦਾਂ ਹੀ ਚੱਲਦਾ ਹੁਣ ਵਿਆਹ ਤੋਂ ਪਹਿਲੇ ਦੀ ਰੱਖੜੀ ਹੋਰ ਹੁੰਦੀ ਐ। ਆਪਣੇ ਤਰੀਕੇ ਨਾਲ ਬੰਦਾ ਆਪਣੇ ਹੀ ਘਰੇ ਰਹਿੰਦਾ। ਹੁਣ ਮੇਰਾ ਤੇ ਕੀ ਵਿਆਹ ਹੋ ਗਿਆ, ਤੇ ਹੁਣ ਵਿਆਹ ਤੋਂ ਬਾਅਦ ਦੀ ਰੱਖੜੀ ਤੇ ਫਿਰ ਤੁਹਾਨੂੰ ਪਤਾ ਹੀ ਹੈ। ਏਦਾਂ ਹੀ ਹੁੰਦੀ ਹੈ, ਕਿਉਂਕਿ ਸਾਹਮਣੇ ਵੀ ਬਈ ਆਣਾ ਹੁੰਦਾ ਸਭ ਨੇ, ਫਿਰ ਉਹਨਾਂ ਦੀ ਰੋਟੀ ਪਾਣੀ ਬਣਾਣ 'ਚ ਹੀ ਮੈਂ ਤਾਂ ਰਾਤੀ ਤੋਂ ਹੀ ਅੱਧਾ ਕੰਮ ਕਰਕੇ ਹੀ ਸੌਂਦੀ ਹਾਂ। ਕਿਉਂਕਿ ਕੱਲੇ ਮੈਂ ਹੀ ਕਰਨਾ ਹੁੰਦਾ। ਹਾਂ ਹਾਂਜੀ ਉਹੀ
ਵੈਸੇ ਤੁਸੀਂ ਹੋਲੀ ਕਿਵੇਂ ਮੰਨਾਨੇ ਹੋ ਮਤਲਬ ਐਵੇਂ ਕੋਈ ਤੁਹਾਡੇ ਸ਼ੇਰ ਸ਼ਹਿਰ ਵਗੈਰਾ ਚ ਕੋਈ ਮਨਾਉਂਦਾ ਉੱਥੇ ਤੁਸੀਂ ਜਾਂ
ਇਦਰ ਤੇ ਸਾਰੇ ਪਹੀਏ ਹੈਗੇ ਨੇ ਉਹਨਾਂ ਦਾ ਖੈਰ ਮੁੱਖ ਤਿਵਹਾਰ ਹੈ ਤੇ ਸਾਡੇ ਪੰਜਾਬੀਆਂ ਜਦੋਂ ਤੁਹਾਨੂੰ ਪਤਾ ਹੈ ਜ਼ਿਆਦਾ ਤੇ ਨਹੀਂ ਹੁੰਦਾ ਵ ਸਗਨ ਕਰ ਲਈਦੇ ਆ ਤੇ ਕੁਛ ਨੀ ਉੱਤੇ ਤਾਈ ਜੀ ਹੁਣੀ ਰਹਿੰਦੇ ਨੇ ਚਾਚੀ ਜੀ ਰਹਿੰਦੇ ਨੇ ਤੇ ਬਸ ਨਾਲ ਹੀ ਆ ਅਸੀਂ ਟਿੱਕਾ ਟੁਕਾਾ ਲਾ ਲਈਦਾ ਔਰ ਬਹਿ ਜਾਂਦੇ ਹਾਂ ਇਕੱਠੇ ਹੋ ਕੇ ਤੇ ਬਸ ਚਾਹ ਪਾਣੀ ਪੀ ਲਿਆ ਆਪਣਾ ਬੂਜੀਆ ਵਗੈਰਾ ਇੱਥੇ ਬੜੀ ਬਣਦੀ ਹੈ ਸਾਡੇ ਇੱਧਰ ਸਾਈਡ ਨੂੰ ਯੂਪੀ ਸਾਈਡ ਚ ਤੇ ਗੁਜੀਆਂ ਪਾਪੜ ਵਗੈਰਾ ਹੁੰਦੇ ਨੇ ਉਹ ਫਰਾਈ ਵਗੈਰਾ ਕਰਦੇ ਕਰ ਲੈਣੇ ਆ ਤੇ ਸਭ ਦੇ ਘਰੇ ਜਾ ਕੇ ਮੇਲਾਾਂ ਹੁੰਦਾ। ਉੱਥੇ ਪੰਜਾਬ ਚ ਕੀ ਬਣਦਾ ਮਿਠਿਆਈ ਚ
ਅਹ, ਪੰਜਾਬ ਚ ਵੀ ਐਵੇਂ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਦੇਖਿਆ ਜਾਵੇ ਤਾਂ। ਬਟ, ਪੰਜਾਬ ਚ ਵੀ ਤੁਹਾਨੂੰ ਪਤਾ ਹੋਲੀ ਨਹੀਂ ਮਨਾਉਂਦੇ। ਜ਼ਿਆਦਾਤਰ ਐਵੇਂ ਟਿੱਕੇ ਟੁਕੇ ਲਾ ਲੈਂਦੇ ਆ ਬਟ ਅਸੀਂ, ਹਾਂ। ਬਸ ਸਾਡੇ ਇੱਥੇ ਮਤਲਬ ਬਹੁਤ ਸਾਰੀ ਕਾਸਟ ਦੇ ਲੋਕ ਰਹਿੰਦੇ। ਨੇ ਤੇ ਇਸ ਕਰਕੇ ਫੇਰ ਉਹ ਹੋਲੀ ਮਨਾਉਂਦੇ ਨੇ ਫੇਰ, ਉਹਦੇ ਇੱਕ ਮਤਲਬ ਕੀ ਕਹਿੰਦੇ ਏ ਭਾ ਪਾਰਕ ਵਗਰਾ ਬੁੱਕ ਕੀਤਾ ਹੁੰਦਾ। ਉੱਥੇ ਫੇਰ ਹੰਡਰੇਡ ਰੁਪੀਜ਼ ਭਰਨੇ ਤੇ ਕਲਰਜ਼ ਵਗੈਰ ਉਹਨਾਂ ਦੇ ਮਿਲਦੇ ਨੇ ਗਾਣੇ ਲੱਗੇ ਹੁੰਦੇ ਨੇ। ਪਾਣੀ ਵਗੈਰਾ ਹੁੰਦਾ ਉੱਥੇ ਇੰਜੋਏ ਕਰਕੇ ਆਉਣਾ। ਹਾਂਜੀ, ਫੇਰ ਮਤਲਬ ਆਪਣੇ ਪੰਜਾਬੀਆਂ ਚ ਤਾਂ ਨੀ ਘਰ ਦੇ ਫੇਰ ਅਸੀ ਉੱਥੇ ਚਲੇ ਜਾਣੇਂ ਹੁਣੇ ਆ ਥੋੜਾ ਬੋਤ
ਹਾਂ। ਇੰਜੋਏਮੈਂਟ ਹੀ ਕਰਨੀ ਐ। ਤਿਉਹਾਰਾਂ ਦਾ ਮਤਲਬ ਹੀ ਕੀ ਹੁੰਦਾ। ਤਿਉਹਾਰਾਂ ਦਾ ਮਤਲਬ ਮਤਲਬ ਹੁੰਦਾ, ਬਸ ਇੰਜੋਏ ਕਰਨਾ ਬਈ ਖੁਸ਼ ਰਹਿਣਾ ਖੁਸ਼ ਰਹਿਣ ਦਾ ਮੌਕਾ ਆਣਾ ਬਸ। ਬਾਕੀ ਤਾਂ ਸਾਰੇ ਤਿਉਹਾਰ ਇੱਕੋ ਵਰਗੇ ਨੇ।ਚਾਹੇ ਉਹ ਹਿੰਦੁਸਤਾਨੀਆਂ ਦੇ ਹੋਣ ਚਾਹੇ, ਸਰਦਾਰਾਂ ਦੇ ਹੋਣ ਸਾਡੇ ਚ ਤੇ ਪਤਾ ਈ ਐ। ਕਿਸੇ ਤਵਾਰ ਦਾ ਐਹ ਨਹੀਂ ਹੈ। ਬਟ, ਐਹ ਕਿ ਹੁਣ ਇੰਡੀਆ ਚ ਰਹਿ ਰਹੇ ਹਾਂ। ਤੇ ਬਈ ਮਨਾਣੇ ਤੇ ਸਾਰੇ ਈ ਨੇ।ਖੁਸ਼ੀ ਚਲੋ ਇੱਕ ਖੁਸ਼ੀ ਹੋ ਜਾਂਦੀ ਐ ਕਿ ਇੰਜੋਏਮੈਂਟ ਹੋ ਜਾਂਦਾ।
ਹਾਂਜੀ ਹਾਂਜੀ, ਬਸ, ਬਸ, ਬਸ, ਬਸ ਉਹ ਵੀ ਐਂ ਲੱਗਦਾ।
ਅੱਛਾ ਜ। ਹਾਂ ਹਾਂ ਉੱਥੇ ਜਲਾਂਉਦੇ ਵੀ ਨਹੀਂ? ਤੁਹਾਡੇ ਉੱਧਰ ਹੋਲੀ
ਅਹ ਹਾਂਜੀ।ਉਰੇ ਮਤਲਬ ਜਲਾਾਂਉਂਦੇ ਵੀ ਨੇ ਬਟ ਕੀ ਕਹਿੰਦੇ ਆ, ਉਰੇ ਨਾ ਮਰੱਠੇ ਲੋਕ ਜੋ ਹੁੰਦੇ ਨੇ ਨਾ, ਉਹ ਮਨਾਉਂਦੇ ਨੇ, ਜਲਾਂਂਦੇ ਵਗੈਰਾ ਨੇ
ਅੱਛਾ ਅੱਛ ਨਹੀਂ, ਸਾਡੇ ਚ ਵੀ ਨੀ ਜਲਾਉਂਦੇ ਮਤਲਬ। ਸਾਡੇ ਤੇ ਇਥੇ ਨਾ ਚੁਰਾਇਆਂ ਚ ਇਵੇਂ ਲੱਕੜ ਦਾ ਢੇਰ ਲਾ ਦਿੰਦੇ ਆ, ਤੇ ਫੇਰ ਸਾਰੀ ਜਾਂਦੀਆਂ ਨੇ ਜਨਾਨੀਆਂ ਤੇ ਪਤਾ ਨੀ ਕੁਛ ਹੈ ਲੋਕ ਪੂਜਾ ਪੂਜਾ ਕਰਦੇ ਐ । ਤੇ ਉਹਦੇ ਗੋਲ ਗੋਲ ਚੱਕਰ ਗੰਨੇ ਗੰਨਾ ਲੈ ਅਹ ਲੈ ਕੇ ਨਾ ਸ਼ੂਗਰ ਕੇਨ ਗੰਨਾ ਲੈ ਕੇ ਤੇ ਪੂਰੇ ਚਾਰੋ ਪਾਸੇ ਲੋਕ ਚੱਕਰ ਚੁੱਕਰ ਕੱਟਦੇ ਐ। ਤੇ ਰੱਬ ਜਾਣੇ ਹੋਰ ਕੀ ਪੂਜਾ ਪਾਠ ਕਰਦੇ ਤੇ ਫਿਰ ਓਨੂੰ ਲੋਕ ਅੱਗ ਲਗਾਉਦੇਂ ਆ ਸਾਰੇ ਇਕੱਠੇ ਹੋ
ਅੱਛਾ! ਅੱਛਾ ਨਹੀਂ ਲੋਹੜੀ ਚ, ਤਾਂ ਚਲੋ ਮੰਨਦੇ ਆ ਲੋਹੜੀ ਮਨਾਉਦੇਂ ਹ ਅਸੀਂ ਅੱਗ ਵਗੈਰਾ ਲਾਉਦੇ ਹਾਂ ਹਨਾ ਉਹ ਤੁਹਾਨੂੰ ਵੀ ਪਤਾ ਹੀ ਹੋਣਾ, ਬਟ ਹੋਲੀ ਵਗੈਰਾ ਨੀ ਕਦੇ ਉਹ ਕੀਤਾ
ਨਹੀ, ਅਸੀਂ ਵੀ ਨੀ ਮਤਲਬ ਮੈਂ ਦੇਖਿਆ ਹੈ ।ਜਿਵੇਂ ਇੱਥੇ ਜ਼ਿਆਦਾ ਅਹ ਲੋਕੀ ਮਤਲਬ ਸਾਡੇ ਇੱਧਰ ਜਿਆਦਾ ਹਿੰਦੁਸਤਾਨੀ ਰਹਿੰਦੇ ਨੇ ਤਾਂ ਮੈਂ ਦੇਖਿਆ ਉਹਨਾਂ ਨੂੰ ਕਿ ਏਦਾਂ ਮਤਲਬ ਕਰਦੇ ਨੇ ਫੇਰ ਉਹ ਲੋਕ ਘਰੇ ਆ ਕੇ ਆਪਣਾ ਦੂਜੇ ਦਿਨ ਰੰਗ ਖੇਲਦੇ ਆ। ਸਾਨੂੰ ਕਿ ਸਾਨੂੰ ਅਸ ਸਾਨੂੰ ਤਾਂ ਖਾਣ ਨਾਲ ਮਤਲਬ ਹੈ ।ਬਈ ਅੱਛੀ ਅੱਛੀ ਚੀਜ਼ਾਂ ਬਣ ਜਾਣ। ਥੋੜਾ ਜਾ ਅਹ! ਇਕੱਠੇ ਹੋ ਲਈਏ ਤੇ ਨੱਚ ਗਾ ਲੈਦੇਂ ਆ, ਬੱਸ ਓਹੀ ਸਾਡੇ ਵਾਸਤੇ ਤਵਾਰ ਹੈਗਾ।
ਹਾਂਜੀ, ਹਾਂਜੀ ਸਹੀ ਕਿਹਾ ।ਸਾਡੇ ਇੱਥੇ ਵੀ ਮਤਲਬ ਨਾ, ਉਰੇ ਜੋ ਮਰੱਠੇ ਲੋਕ ਰਹਿੰਦੇ, ਉਹਨਾਂ ਦਾ ਪੇਚੀਕ ਹੁੰਦਾ ਇੱਕ ਤੇ ਉਹ ਬਹੁਤ ਕੁੱਝ ਬਣਾਉਦੇਂ ਨੇ ਖਾਣ ਚ ਫੇਰ ਜਿਵੇਂ, ਉਹਨਾਂ ਦੇ ਚ ਕਹਿ ਦਿੰਦੇ ਦਾਲ ਭਾਤ ਹੋ ਗਈ। ਤੇ ਬਹੁਤ ਕੁੱਛ ਹੁੰਦਾ ਹੈਨਾ ।ਪਾਪੜ ਵਗੈਰਾ ਬਹੁਤ ਤਲੇ ਹੁੰਦੇ ਆ ਫਿਰ ਕਦੇ ਮਤਲਬ ਉਹ ਇਨਵਾਈਟ ਕਰ ਲੈਦਾਂ ਫਿਰ ਜਾਣਾ ਪੈਦਾਂ।
ਹਾਂ ਠੀਕ ਹੈ ।ਜਾਣਾ ਵੀ ਚਾਹੀਦਾ ਹੈ। ਬਈ ਰਹਿੰਦੇ ਤੇ ਹਿੰਦੁਸਤਾਨ ਚ ਹੀ ਹੈ। ਨਾ ਹੁਣ ਇਕੱਠੇ ਐਵੇਂ ਤੇ ਜੈ ਸੱਤ ਮਈ, ਇਹ ਸਾਡਾ ਤਿਉਹਾਰ ਨਹੀਂ ਹੈ। ਇਹ ਤੁਹਾਡਾ ਤਿਉਹਾਰ ਹੈ ।ਤੇ ਇੰਜੋਏਮੈਂਟ ਹੋ ਜਾਂਦਾ ਹੈ। ਮਿਲ ਕੇ ਤਿਉਹਾਰਾਂ ਦਾ ਦੇਖੋ, ਮੋਟਿਵ ਇਹੀ ਹੁੰਦਾ ਹੈ ।ਕਿ ਮਿਲ ਬਾਟ ਕੇ ਖੁਸ਼ੀ ਮਨਾਣੀ ਬੱਸ ਏ ਈ ਐ।
ਹਾਂਜੀ। ਸਹੀ ਕਿਹਾ, ਹੁਣ ਦੇਖੋ ਜਿਵੇਂ ਜਿਵੇਂ ਮੁਸਲਿਮ ਲੋਕ ਵੀ ਦੇਖੋ, ਈਦ ਮਨਾਉਦੇਂ ਨੇ ਸ਼ੀਰ ਖੁਰਗਮਾਂ ਖਾਣ ਲਈ ਬੁਲਾ ਲੈਂਦੇ ਨੇ ਆਪਾਂ ਚਲੇ ਜਾਂਨੇ ਆ ਆਪਾਂ ਨੀ ਕੋਈ ਐ ਭੇਦਭਾਵ ਰੱਖਦੇ ਹਨ ਕੀ ਏਧਰ ਨੀ ਜਾਣਾ ਏਦਾਂ ਨੀ ਕਰਨਾ ਕਦੇ ਵੀ ਨੀ
ਦੇਖੋ ਮੈਂ ਮੈਂ ਲਿਟਰਲੀ ਦੱਸਾਂ ਥੋੜਾ ਜਾ ਮੋਮਡਨ ਤੋਂ ਮੈਂ ਤੇ ਥੋੜਾ ਜਾ ਡਰਦੀ ਆ ਬਟ ਸਾਡੇ ਤੇ ਮਾਸਟਰ ਮਤਲਬ ਬੁਟੀਕ ਹੈਗਾ ਐ ਨਾ ਘਰੇ ਤੇ ਦੀਦੀ ਚਲਾਂਦੇ ਨੇ ਮੇਰੇ ਤੇ ਅਸੀਂ ਤੇ ਕਾਰੀਗਰ ਸਾਰੇ ਸਾਡੇ ਮੋਮਡਨ ਹੈਗੇ ਨੇ ਜੇੜਾ ਸਾਡਾ ਮਾਸਟਰ ਆਂਦਾ ਓ ਓ ਵੀ ਮਾਉਡਨ ਐ ਤੇ ਫਿਰ ਓ ਲੈ ਕੇ ਆਂਦੇ ਨੇ ਬਈ ਓਨਾ ਨੂੰ ਵੀ ਚਾਅ ਹੁੰਦਾ ਕਿ ਅਸੀਂ ਬਈ ਵੰਡੀਏ ਮਿੱਠਾ ਤੇ ਲੈ ਕੇ ਆਂਦੇ ਨੇ ਸੇਵੀਆਂ ਵਿਆਂ ਲੈ ਕੇ ਆਂਦੇ ਨੇ ਅਸੀਂ ਖਾ ਲਈ ਦੀਆਂ ਨੇ ਸਵਾਦ ਹੁੰਦੀਆਂ ਨੇ ਐਸਾ ਨੀ ਐ ਵਧੀਆ ਬੜਾ ਓਨਾ ਨੇ ਵੀ ਬਿਲਕੁੱਲ ਵਧੀਆ ਬਣਾਦੀ ਇੱਕਦਮ ਡਰਾਈ ਫਰੂਟਸ ਪਾ ਪੂ ਕੇ ਬਿਲਕੁੱਲ ਗਾੜੀ-ਗਾੜੀ ਸੇਵੀਆਂ ਬੋਤ ਸਵਾਦ ਲੱਗਦੀਆਂ ਨੇ ਲਿਆਂਦੇ ਖਾ ਲਣੇ ਆ ਅਸੀਂ ਓਦੇ ਚ ਕੀ ਐ ਬਈ ਓਨਾ ਦਾ ਵੀ ਤਿਉਹਾਰ ਐ ਓਨਾਂ ਦੇ ਆਪਣੇ ਤਿਉਹਾਰ ਨੇ ਓਨਾਂ ਦੇ ਰੀਤੀ ਰਿਵਾਜ ਨੇ ਸਾਡੇ ਰੀਤੀ ਰਿਵਾਜ ਆਪਣੇ ਹੈਗੇ ਨੇ
ਸਈ ਕਿਆ ਹੁਣ ਦੇਖੋ ਆਪਣੇ ਚ ਵੀ ਹੁੰਦਾ ਦੇਖੋ ਓ ਨੀ ਹੁਣ ਪਿੱਛੇ ਬਾਬਾ ਜੀ ਦਾ ਸੀ ਆਪਾਂ ਸ਼ਬੀਲ ਵੰਡਦੇ ਆ
ਹਾਂ ਓਦਾਂ ਮੋਟੀਵ ਏਹੀ ਹੁੰਦਾ ਕਿ ਬਈ ਰਾਹਗੀਰ ਵਿਚਾਰੇ ਐਨੇ ਧੁੱਪੇ ਸੜਦੇ ਬਲਦੀ ਗਰਮੀ ਚ ਜਾ ਕੇ ਤੇ ਗਲਾ ਤਾਰ ਹੋ ਜਾਵੇ। ਸਾਡੇ ਬਾਬੇ ਨਾਨਕ ਨੇ ਵੀ ਤਾਂ ਏਸੇ ਕਰਕੇ ਤੇ ਐ ਚੀਜ਼ਾਂ ਸ਼ੁਰੂ ਕੀਤੀਆਂ ਸੀਗੀਆਂ। ਓਨਾਂ ਨੇ ਐ ਥੋੜ੍ਹੀ ਕਿਆ ਸੀਗਾ ਕਿ ਏਨੂੰ ਨੀ ਦੇਣੀ ਤੇ ਓਨੂੰ ਸਾਰੇ ਗ਼ਰੀਬ ਅਮੀਰ ਸਭ ਖੜੇ ਹੋ ਕੇ ਪੀਂਦੇ
ਹਾਂਜੀ-ਹਾਂਜੀ ਸਈ ਗੱਲ ਆਪਾਂ ਆਪਣੇ ਨੂੰ ਵੀ ਇੱਕ ਹੁੰਦਾ ਨਾ ਕਿ ਲੋਕ ਪੀ ਕੇ ਜਾਵਣ ਵੈਸੇ ਓ ਨਾਂ ਨੂੰ ਵੀ ਹੁੰਦਾ ਵੀ ਸਾਡਾ ਵੀ ਕੋਈ ਮਿੱਠਾ ਖਾਵੇ। ਕੋਈ-ਕੋਈ ਲੋਕ ਮਤਲਬ ਬੋਤ ਜਾਦਾ ਓ ਕਰਦੇ ਨੇ
ਨਈ ਐ ਤੇ ਐ ਤੇ ਦੇਖੋ ਹਿੰਦੁਸਤਾਨ ਐ ਹਿੰਦੁਸ ਤਾਂਨ ਜਦੋਂ ਸਾਨੂੰ ਪਤਾ ਰੈ ਰੇ ਯਾਂ ਇੱਥੇ ਸਾਰੇ ਈ ਰੇਂਦੇ ਨੇ ਲੇਕਿਨ ਤਿਉਹਾਰਾਂ ਦਾ ਇਸ ਲਈ ਜੇੜਾ ਇੱਕ ਸੋਚ ਕੇ ਬਣਾਏ ਗਏ ਨੇ ਓ ਐਸੇ ਸੋਚ ਕੇ ਬਣਾਏ ਗਏ ਨੇ ਕਿ ਸਾਰੇ ਮਿਲ ਜੁਲ ਕੇ ਖੁਸ਼ੀ ਮਨਾਈਏ ਬਸ ਓਹੀ ਤਿਹਾਰ ਅ ਓ ਚਾਹੇ ਤੁਸੀਂ ਤਿਉਹਾਰ ਦਾ ਇੱਕ ਬਾਨਾ ਲੈ ਲਓ ਜਾਂ ਨਾ ਵੀ ਹੋਵੇ ਮੈਂ ਕੈ ਰੀ ਆ ਤਿਉਹਾਰ ਨਾ ਵੀ ਹੋਏ ਦੇਖੋ ਸਾਰੇ ਮਹੱਲੇ ਵਾਲੇ ਨੂੰ ਬੋਲ ਦੋ ਆ ਜੋਓ ਬਈ ਅੱਜ ਇੱਕ ਈਵੈਂਟ ਕਰ ਰੇ ਹੈਗੇ ਆ ਆਓ ਸਾਰੇ ਇਕੱਠੇ ਹੋ ਕੇ ਨੱਚ ਗਾ ਲਈਏ ਓਹੀ ਤਿਉਹਾਰ ਹੋ ਜਾਂ
ਹਾਂਜੀ ਬਟ ਥੋਨੂੰ ਇੱਕ ਪਤਾ ਓ ਕੀ ਪੰਜਾਬ ਚ ਤੀਆਂ ਦਾ ਤਿਉਹਾਰ ਹੁੰਦਾ ਮੈਨੂੰ ਨੀ ਪਤਾ ਓਦੇ ਬਾਰੇ ਤੁਹਾਨੂੰ ਪਤਾ?
ਹਾਂ ਕਿਹੜਾ ਤਿਉਹਾਰ ਦੱਸਰੇ ਓ
ਓਹ ਦੀਵਾਰ ਤੇ ਕੁੱਛ ਤਾਂ ਵੀ ਲਗਾਂਦੇ ਨੇ ਫੇਰ ਓਨੂੰ ਸਜਾਂਦੇ ਨੇ ਮੈਨੂੰ ਇੰਨਾ ਨੀ ਪਤਾ ਜੀ ਬਟ ਮੈਂ ਸੁਣਿਆ ਹੋਇਆ ਤੀਆਂ ਦਾ ਤਿਉਹਰ ਹੁੰਦਾ
ਸੁਣ ਰਹੀ ਆਂ।
ਅੱਛਾ-ਅੱਛਾ ਮ ਮੈਨੂੰ ਲੱਗਿਆ ਤੁਹਾਨੂੰ ਪਤਾ ਹੋਊ
ਨਹੀਂ ਲੇਕਿਨ ਇੰਟਰਸਟਿੰਗ ਲੱਗ ਰਿਆ ਬੜਾ ਸੁਣਨ ਚ
ਹਾਂਜੀ ਬਟ ਹੁੰਦਾ ਏ ਆ ਮੈ ਜਿੰਨਾ ਜਿੱਧਰ ਤੱਕ ਪਤਾ ਓ ਗੋਹਾ ਹੁੰਦਾ ਨਾ ਓ ਗੋਹੇ ਨੂੰ ਦੀਵਾਰ ਤੇ ਨਾ ਗੋਲ ਕਰਕੇ ਬਣਾਉਂਦੇ ਨੇ ਤੇ ਮਤਲਬ ਓ ਪੂਰੀ ਗੁੱਡੀ ਬਣਾ ਲੈਂਦੇ ਨੇ ਓਦੀ ਮਤਲਬ ਜਿਵੇਂ ਆਪਾਂ ਮਿੱਟੀ ਦੀ ਕਿਵੇਂ ਬਣਾ ਲੈਂਨੇ ਆ।
ਹਾਂ।
ਹਾਂਜੀ ਉਵੇਂ ਓ ਦੀਵਾਰ ਤੇ ਬਣਾ ਲੈਂਦੇ ਨੇ। ਫਿਰ ਕਲਰ ਨਾਲ ਅਹ ਮੈਂ ਨਈ ਪਤਾ ਬਟ ਪੰਜਾਬ ਚ ਓਨੂੰ ਤੀਆਂ ਦਾ ਫੈਸਟੀਵਲ ਕੈ ਦਿੰਦੇ ਨੇ।
ਨਈ ਇੱਥੇ ਦੀਵਾਲੀ ਤੋਂ ਬਾਦ ਹੁੰਦਾ ਇੱਥੇ ਸਾਡੇ ਇੱਧਰ ਤੇ ਦੀਵਾਲੀ ਤੋਂ ਬਾਅਦ ਨਾ ਗੋਵਰਧਨ ਪੂਜਾ ਹੁੰਂਦੀ ਐ ਤੇ ਉੱਥੇ ਐਵੇਂ ਗੋਬਰ ਦਾ ਲੋਕ ਬਣਾਉਂਦੇ ਨੇ ਇੱਕ ਅ ਕੁੱਛ ਮੂਰਤੀ ਟਾਈਪ ਜਾਂ ਕੁੱਛ ਓਦਾ ਬਣਾਦੇ ਨੇ ਫਿਰ ਓਦੀ ਓਦੀ ਪੂਜਾ
ਨਈ ਫਿਰ ਹਾਂਜੀ ਉਰੇ ਵੀ ਸੇਮ ਓਈ ਐ ਮਤਲਬ ਫਿਰ ਜੋਤੀਆ ਦਾ ਤਿਉਹਾ ਫੇਰ ਹੁੰਦਾ ਫਿਰ ਓਨੂੰ ਮਤਲਬ ਅੱਖਾਂ ਵਗੈਰਾ ਬਣਾ ਕੇ ਇੱਕਦਮ ਤਿਆਰ ਕਰਦੇ ਨੇ ਓਇਲ ਪੇਸਟਰ
ਹੂੰ ਹੂੰ ਹੂੰ ਰੰਗੋਲੀ ਵਗੈਰਾ ਵੀ ਬਣਾਉਂਦੇ ਨੇ ਕਲਰਸ ਨਾਲ ਨਾ ਉਹੀ ਗੋਵਰਧਨ ਪੂਜਾ ਹੋਏਗੀ
ਹਾਂਜੀ ਫੇਰ ਉਹੀ ਹੋ ਗਈ ਮਤਲਬ ਪੰਜਾਬੀ ਅਸ਼ਤੀਆਂ ਕਹਿ ਦਿੰਦੇ ਆ ਫੇਰ ਇੱਥ ਤੁਹਾਡੇ ਇੱਥੇ ਗੋਵਰਧਨ ਪੂਜਾ ਕਹਿ ਦਿੰਦੇ ਹੋ
ਅੱਛਾ ਅੱਛਾ ਜੀ ਵਧੀਆ ਆ ਦੇਖੋ ਤਿਉਹਾਰ ਤੇ ਸਭ ਨੂੰ ਹੀ ਅੱਛੇ ਲੱਗਦੇ ਸਾਰੇ ਜਾਤੀ ਧਰਮ ਮਨਾਉਂਦੇ ਹੈ ਸਭ ਲੋਕ ਮਨਾਉਂਦੇ ਲੇਕਿਨ ਤਿਉਹਾਰ ਦਾ ਮਤਲਬ ਮਤਲਬ ਹੁੰਦਾ ਖੁਸ਼ ਰਹੋ ਵੈਸੇ ਜ਼ਿੰਦਗੀ ਚ ਇੰਨੇ ਜ਼ਿਆਦੇ ਦੁੱਖ ਹੈਗੇ ਨੇ ਲੋਕਾਂ ਦੀ ਚਲੋ ਥੋੜਾ ਵੇਲਾ ਖੁਸ਼ੀ ਨਾਲ ਨਿਕਲ ਜਾਂਦਾ ਇੱਕ ਦੂਜੇ ਨਾਲ ਬੰਦਾ ਹੱਸ ਬੋਲ ਲੈਂਦਾ ਹੈ ਖਾ ਪੀ ਲੈਂਦਾ ਹੈ ਇਸੇ ਬਾਨੇ
ਚਲੋ ਸਹੀ ਹੈ ਚਲੋ ਵੈਸੇ ਮੈਨੂੰ ਨਾ ਹੁਣ ਕੰਮ ਆ ਗਿਆ ਮੈਂ ਤੁਹਾਡੇ ਨਾਲ ਬੱਸ
ਅੱਛਾ ਠੀਕ ਹੈ ਜੀ ਓਕੇ ਓਕੇ ਸਤਿ ਸ਼੍ਰੀ ਅਕਾਲ ਜੀ